ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਨੇ?
ਬਸ ਠੀਕ, ਤੁਸੀਂ ਦੱਸੋ?
ਬਹੁਤ ਵਧੀਆ, ਤੁਸੀਂ ਸੁਣਾਓ?
ਹੋਰ -ਹੋਰ, ਸਾਰੇ ਵਧੀਆ।
ਵੱਡੀ ਭੈਣ ਆਈ ਹੈ? ਤੁਹਾਡੀ
ਵੱਡੀ ਭੈਣ ਵੀ ਹੈਗੀ, ਹਾਂਜੀ ਇੱਧਰ ਹੀ ਹੈ।
ਨਹੀਂ, ਮੈਂ ਕਿਹਾ, ਤੁਹਾਡੇ ਨਾਲ ਆਈ ਦੀ?
ਨਹੀਂ -ਨਹੀਂ, ਉਹ ਉਦਾਂ ਦੀਦੀ ਆ ਨਾਲ
ਹੋਰ ਕੀ, ਕਰ ਰਹੇ ਹੋ?
ਹਾਂਜੀ।
ਮੈਂ ਕਿਹਾ, ਹੋਰ ਕੀ ਕਰ ਰਹੇ ਹੋ?
ਕੀ ਕੈਨੇ?
ਮੈਂ ਕਿਹਾ ਕੀ ਕਰ ਰਹੇ ਹੋ
ਫੋਟੋ ਦੇਖਣ
ਅੱਛਾ-ਅੱਛਾ।
ਵਧੀਆ ਕਰੋ ਸ਼ੋਪਿੰਗ ਆ ਤੁਸੀਂ ਕਿਥੇ ਘੁੰਮਣ ਜਾਣਾ
ਹਾਂਜੀ
ਮਾਂ ਕਿੱਥੇ ਘੁੰਮਣ ਜਾਣਾ ਹੈ।
ਹੈਲੋ
ਹੈਲੋ ਹੈਲੋ ਹਾਂਜੀ ਬੋਲੋ
ਮਾਂ ਕਿੱਤੇੇ ਘੁੰਮਣ ਜਾਣਾ ਤੁਸੀਂ
ਘੁੰਮਣ ਤਾਂ ਨਹੀਂ ਜਾਣਾ ਹਾਲੇ
ਅੱਛਾ ਉਦਾਂ ਹੀ ਲੈ ਰਹੇ ਹੋ
ਹੋਰ ਹੋਰ
ਨੋਰਮਲ ਵੇ ਦੀਆਂ
ਹਾਂਜੀ ਨੋਰਮਲ ਉਦਾਂ ਪਸੰਦ ਸੀਗੀ ਮੈਂ ਥੱਕ ਦੇਖਦੇ ਹਾਂ ਬਾਕੀ ਹਾਂਜੀ ਹੋਰ ਤੁਸੀਂ ਸੁਣਾਓ
ਆਪਾਂ ਵੀ ਵਧੀਆ ਵਾ ਘਰ ਵੇ
ਓਕੇ ਵਹਲੇ ਘਰ
ਹਾਂਜੀ
ਮੈਂ ਕਿਹਾ ਵਿਹਲੇ ਘਰ?
ਵੇਲੇ ਹੀ ਵੇਲੇ।
ਸੰਡੇ ਉਹ ਵਲੇ- ਨਾ ਸੰਡੇ ਨੂੰ ਵਿਹਲੇ ਹੀ ਹੁੰਨੇ ਆ ਜਾਂਣਾ ਕਿੱਥੇ ਆ। ਗਰਮੀ ਅੱਜ ਬੜੀ ਏ।
ਹਾਂਜੀ ਉਹ ਤਾਂ ਹੈ ਗਰਮੀ ਤਾਂ ਅੱਜ ਅੱਜ ਬਹੁਤ ਜ਼ਿਆਦਾ ਗਰਮੀ ਹੈ।
ਨਾਲੇ ਫਰੈਂਡ ਸਰਕਲ ਵਾਲਿਆ ਦਾ ਕੱਲ ਪੇਪਰ ਹੈਗਾ। ਅੱਜ ਘਰੋਂ ਬਾਹਰ ਨੀ ਆਏ ਦੇ ਪੜ੍ਹਦੇ ਪਏ ਆਪਣੇ
ਅੱਛਾ।
ਬਸ ਫਿਰ ਜਾਣਾ ਕਿੱਥੇ ਆ।
ਹਾਂਜੀ ਹਾਂਜੀ ਉਹ ਤਾਂ ਗੱਲ ਠੀਕ ਆ।
ਇਸ ਕਰਕੇ ਆਪਣਾ ਘਰ ਹੀ ਠੀਕ ਆ ਬਾਕੀ ਵੇਖਾਂਗੇ ਰਾਤੀ ਜਾਣਾ ਹੋਏਗਾ ਕਿੱਥੇ। ਉਹ ਆਵਾਂਗੇ
ਓਕੇ।
ਲੋਕਾਂ ਦਾ ਸੰਡੇ ਵਧੀਆ ਜਾਂਦਾ ਸਾਡਾ ਬੇਕਾਰ ਹੀ ਜਾਂਦਾ ਏ ਸਾਰਾ ਦਿਨ ਘਰ ਈ ਨਿਕਲ ਜਾਂਦਾ ਹੈ।
ਇੱਕ ਮਿੰਟ ਮੈਂ ਨਾ ਹਾਂਜੀ ਲੈਨਾ।
ਤੁਸੀਂ ਕੀ ਕਿਹਾ
ਇਧਰ ਦੇਖਿਓ ਸਿਮਰਨ ਦੀਦੀ ਸਿਮਰਨ ਦੀਦੀ ਵੱਡੀ ਨਹੀਂ ਇਧਰ ਦੇ ਪਾਸੇ ਮਤਲਬ ਟੱਕਾ ਤੇ ਪਾਲੂਗੀ ਤੇੜੀ
ਐਕਚੁਲੀ ਸਿਮਰਨ ਦੀਦੀ ਉਹ ਵਾਲੇ ਤੇ ਨਹੀਂ ਜਿਹੜੇ ਕੈਨੇਡਾ ਗਏ ਦੇ ਹਾਂ।
ਸਾਡੇ ਤਿੰਨ ਸੌ ਲੈਸ ਕਰਕੇ ਕਿੰਨੇ ਦੇ।?
ਕਿੰਨੇ ਰੁਪਏ ਦੀ ਕਹੀਏ। ਹੈਲੋ ਸਾਢੇ ਤਿੰਨ ਸੌ। ਨਹੀਂ ਤੁਹਾਡਾ ਇੱਕ ਵਾਰ ਤੁਹਾਡਾ ਨੈਟਵਰਕ ਸਲੋ ਹੋ ਗਿਆ ਤਾਂ, ਹੁਣ ਚੱਲਦਾ ਨਹੀਂ ਪਿਆ। ਆਵਾਜ਼ ਨੀ ਆ ਰੀ ਤੋ
ਹੈਲੋ, ਹੈਲੋ, ਹੈਲੋ, ਹੈਲੋ, ਹੈਲੋ।